ਭਾਜੀ ਹਫ
ਸਤਿ ਸ੍ਰੀ ਅਕਾਲ ਤੇਰੇ ਕੀ ਹਾਲ ਚਾਲ ਹੈ
ਹਜੀ ਵਧੀਆ ਵਧ
ਸਭ ਠੀਕ ਠਾਕ ਵੀਰੇ ਹੋਰ ਕੀ ਕਰਦੇ ਸੀ? ਹੈਲੋ
ਕਿ ਕਿਵੇਂ?
ਬਸ ਸਭ ਵਧੀਆ ਵੀਰੇ, ਕਿਰਪਾ ਮਾਲਕ ਦੀ, ਚੜਦੀਕਲਾ।
ਠੀਕ ਹੋ।
ਤੁਸੀਂ ਦੱਸੋ ਕਿੰਵੇਂ ਆ।
ਦੇ ਸਿੱਧੇ ਦੇ ਨਾਲ ਹੀ ਫ਼ਤਿਹਗੜ੍ਹ।
ਹਾਂਜੀ ਹਾਂਜੀ ਹਾਂਜੀ।
ਜਾਂਦੇ ਓ ਭਾਜੀ।
ਹਾਂਜੀ ਭਾਜੀ ਮੈਂ ਜਾਂਦਾ ਹੁੰਦਾ ਵਾਂ, ਮੈਂ ਇੱਕ -ਦੋ, ਦੋ ਵਾਰ ਗਿਆ ਮੈਂ ਮਤਲਬ, ਅਹ ਇਥੋਂ, ਹਾਂਜੀ, ਮਤਲਬ ਉਦੋਂ ਇੰਨਾ ਉਹ ਉੱਥੇ ਵੀ ਬਹੁਤ ਰਸ਼ ਹੁੰਦਾ ਉੱਥੇ ਵੀ ਮਤਲਬ ਕਿ ਇਸ ਵਾਰ ਤਾਂ ਢੱਡਰੀਆਂ ਵਾਲੇ ਦੇ ਵੀ ਦੀਵਾਨ ਲੱਗੇ ਸੀ ਉੱਥੇ ਤੇ, ਬਹੁਤ ਜ਼ਿਆਦਾ ਰਸ਼ ਸੀ ਹੈ ਇਸ ਵਾਰ ਉੱਥੇ ਆਵਾਜ਼ ਆ ਰਹੀ ਹੈ ਭਾਜੀ ਤੁਹਾਨੂੰ ਮੇਰੀ ਹੈਲੋ, ਹਾਂਜੀ- ਹਾਂਜੀ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ ਹੈਲੋ ਹੈਲੋ
ਹੈਲੋ
ਹਾਂਜੀ-ਹਾਂਜੀ ਭਾਜੀ, ਆ ਰਹੀ ਹੁਣ ਆਵਾਜ, ਹਾਂਜੀ -ਹਾਂਜੀ ਆ ਰਹੀ ਹੈ ਵੀਰੇ, ਹਾਂਜੀ, ਮੈਂ ਕਹਿ ਰਿਹਾ ਸੀਗਾ ਇਸ ਵਾਰ ਤਾਂ ਮਤਲਬ ਬਹੁਤ ਜ਼ਿਆਦਾ, ਸੰਗਤ ਪਹੁੰਚੀ ਹੋਈ ਸੀ ਫਤਿਹਗੜ੍ਹ ਸਾਹਿਬ, ਕਿਉਂਕਿ ਢੱਡਰੀਆਂ ਵਾਲੇ ਦੇ ਉੱਥੇ ਦੀਵਾਨ ਲਾਏ ਹੋਏ ਸੀ।
ਹਾਂਜੀ ਹਾਂਜੀ ਹਾਂਜੀ, ਉਹ ਕੁ ਉਹ ਵੀ ਹੋਏ ਸੀ ਉੱਥੇ ਕੀ ਕਹਿੰਦੇ ਆ, ਨਿਹੰਗ ਸਿੰਘ ਵੀ ਆਏ ਤੇ ਸੀ
ਹਾਂ, ਉਹ ਵੀ ਆਏ ਹੋਏ ਸੀ, ਹਾਂ ਹਾਂ ਹਾਂ ਹਾਂ ਹਾਂ ਹਾਂ, ਤਾਂ ਬਹੁਤ ਜ਼ਿਆਦਾ ਸੀਗਾ ਮਤਲਬ
ਬੜੀ ਵ, ਬੜੀ ਵੱਡੀ ਸ਼ਹਾਦਤ ਹੈਗੀ ਏ। ਭਾਰੇ ਸਿੰਗਰ
ਬਹੁਤ ਵੱਡੀੇ, ਬਹੁਤ ਵੱਡੀ ਭਾਜੀ, ਮਤਲਬ ਕਿ ਉੱਥੇ ਚਾਰ ਵਾਰੇ ਗੁਰੂ ਪਿਤਾ ਨੇ ਹਨਾ। ਤੇ ਮਤਲਬ ਕਿ ਆਪਣਾ ਸਾਰਾ ਕੁਛ ਵਾਰਤਾ ਗੁਰਪਿਤਾ ਨੇ, ਤੇ,
ਹਮ
ਬਹੁਤ ਵੱਡੀ ਸ਼ਹਾਦਤ ਆ ਉੱਥੋਂ ਦੀ, ਰੋਣਾ ਆ ਜਾਂਦਾ ਉੱਥੇ ਜਾ ਕੇ, ਮਤਲਬ ਨਾ ਜਦੋਂ ਚਟਰੀਆਂ ਵਾਲਾ ਵੀ ਸੁਣਾਉਂਦਾ ਹੁੰਦਾ ਤੇ ਜਮਾ ਮਤਲਬ ਕਿ ਇਹ ਰੋਣਾ ਆ ਜਾਂਦਾ ਕਿ ਮਤਲਬ ਕੀ ਹੋ, ਹੋਣਾ
ਭਾਜੀ ਆਪਣੀ ਕੌਮਾਤੇ ਆਪਣਾ ਸਾਰਾ ਪਰਿਵਾਰ ਵਾਰਤਾ ਹੋ
ਹਾਂ ਉਹੀ ਤਾਂ ਅ ਬਹੁਤਾ ਹਾਂਜੀ- ਹਾਂਜੀ, ਬੋਲੋ, ਹੈਲੋ ਨਾਲ ਵਿਸ਼ੇ ਕਰ ਹੈਲੋ
ਆ ਰਹੀ ਆਵਾਜ਼
ਹਾਂਜੀ- ਹਾਂਜੀ ਆ ਰਹੀ ਆਵਾਜ, ਬਾਅਦ ਵਿੱਚ ਕਿਉਂ ਕੱਟਦੀ, ਹੁਣ ਸਮਝ ਨਹੀਂ ਆ ਰਿਹਾ ਕੁਛ ਨੈਟਵਰਕ ਦੇ ਉੱਤੇ, ਹੋਣਗੀਆਂ ਵੀਰੇ। ਮਤਲਬ ਮੇਰੇ ਕੰਨ ਨੂੰ ਨੀ ਲੱਗਿਆ ਹੋਇਆ ਫੋਨ,
ਤੁਹਾਨੂੰ ਸਹੀ ਆ ਰਹੀ ਆ ਮੇਰੀ ਆਵਾਜ਼ ਹਾਂਜੀ, ਤੁਹਾਡੀ ਵੀ ਸਹੀ ਆ ਰਹੀ ਹੁਣ ਤੁਸੀਂ ਇੱਥੇ ਗਏ ਹੋ ਪਾਉਂਟਾ ਸਾਹਿਬ ਗੁਰਦੁਆਰੇ,
ਪਾਉਂਟਾ ਸਾਹਿਬ ਗਿਆ ਵੀਰੇ ਮੈਂ, ਹੇਮਕੁੰਟ ਤੋਂ ਸਾਹਿਬ ਵਾਪਿਸ ਆਇਆ ਤੇ ਮੈਂ ਪਾਉਂਟਾ ਸਾਹਿਬ ਉੱਥੇ ਗਿਆ ਵਾ। ਉੱਥੇ ਕਵੀ ਦਰਬਾਰ ਲੱਗਦਾ ਹੁੰਦਾ ਸੀਗਾ ਜਿੱਥੇ, ਅਹ ਹਾਂਜੀ ਹੈਲੋ ਸਤਵੀਰੇ ਤੁਹਾਡੀ ਨਾ ਆਵਾਜ਼ ਨੀ ਆ ਰਹੀ, ਪਤਾ ਨੀ ਕੀ ਚੱਕਰ ਆ ਹੈਲੋ, ਹਾਂਜੀ ਹੁਣ ਆ ਰਹੀ ਹੈ ਹਾਂਜੀ -ਹਾਂਜੀ, ਹੁਣ
ਹਾਂ ਭਾਜੀ ਮੈਂ ਕਿਹਾ ਰਿਹਾ, ਉੱਥੇ ਮਤਲਬ ਛੋਟੇ ਸਾਹਿਬਜ਼ਾਦਿਆਂ ਦਾ ਜਨਮ ਸੀ ਨਾ ਪਾਉਂਟਾ ਸਾਹਿਬ ਦਾ।
ਹਾਂਜੀ -ਹਾਂਜੀ, ਹਾਂਜੀ -ਹਾਂਜੀ, ਉੱਥੇ ਛੋਟੇ ਸਾਹਿਬਜ਼ਾਦਾਂ ਦਾ ਸੀ, ਬਹੁਤ ਵਧੀਆ ਗੁਰਦੁਆਰਾ। ਹਾਂ, ਉੱਥੇ ਬਹੋਤ ਵਧੀਆ ਗੁਰਦੁਆਰਾ ਬਣਿਆ ਹੋਇਆ ਉੱਥੇ ਵੀ, ਆਪਾਂ
ਹਾਂ।
ਉੱਧਰ ਗਏ ਅ ਜਿਹੜੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ, ਮਾਮਾ ਜੀ ਦਾ ਕਿਰਪਾਲ ਦਾਸ ਜੀ ਦਾ ਗੁਰਦੁਆਰਾ, ਉੱਥੇ ਵੀ ਗਏ ਸੀ। ਮਤਲਬ, ਹਾਂ ਪਿੱਛੇ ਦੀ ਜਮਨਾ ਬਹਿੰਦੀ ਐ। ਉੱਥੇ ਉਹ ਵੀ ਦੇਖਿਆ ਆਪਾਂ। ਬਹੁਤ ਵਧੀਆ ਮਤਲਬ ਕਿ ਲੱਗੇਆ।
ਉਹ ਜਮੁਨਾ ਦਾ ਵੀ ਇਤਿਹਾਸ ਹੈਗਾ ਭਾਜੀ, ਪਤਾ ਤੁਹਾਨੂੰ?
ਹਾਂਜੀ-ਹਾਂਜੀ ਮੈਨੂੰ ਪਤਾ, ਉਹਦਾ ਮਤਲਬ ਕਿ ਜਿਵੇਂ ਕਵੀ ਹੁੰਦੇ ਸੀਗੇ, ਤੇ ਉਹ ਕਹਿੰਦੇ ਕਿ ਜਦੋਂ ਆ ਅਸੀਂ ਅਹ ਕਵਿਤਾ ਗਾਉਂਣੇ ਆ, ਤੇ ਯਮੁਨਾ ਸ਼ੋਰ ਕਰਦੀ ਏ, ਉਦੋਂ ਫਿਰ ਗੁਰੂਆਂ ਨੇ ਕਿਹਾ ਸੀਗਾ, ਕਿ ਮਤਲਬ ਵੀ ਸ਼ਾਂਤ ਹੋ ਜਾਵੇ ਕਵੀਆਂ ਨੇ, ਤੇ ਉੱਥੋਂ ਦੀ ਕਹਿੰਦੇ ਸ਼ਾ ਓ ਉੱਥੋਂ ਵੀ ਸਿਰਫ਼ ਸ਼ਾਂਤ ਹੋ ਕੇ ਲੰਘ ਰੇਆ, ਅੱਗੇ ਫੇਰ ਆਵਾਜ਼ ਕਰਨ ਲੱਗ ਜਾਂਦੀ ਏ, ਜਦੋਂ ਜਮੁਨਾ ਉਫ਼ਾਨ ਤੇ ਹੁੰਦੀ ਆ ਆਪ ਦੇ
ਦੇਖ ਲਓ ਭਾਜੀ, ਇਹ ਵੀ ਇਤਿਹਾਸ ਜੇ।
ਆਂ।
ਅੱਗੇ ਵੀ ਹੈਗੇ ਨੇ ਗੁਰਦੁਆਰੇ।
ਹਾਂ, ਆਪਾਂ ਤੁਹੀਂ ਉਹ ਦੇਖਿਆ ਤੁਸੀਂ ਅ ਹਾਂਜੀ-ਹਾਂਜੀ, ਤੁਸੀਂ ਮੇਹਤੇਆਣਾ ਸਾਬ ਦਾ ਨਾਮ ਸੁਣਿਆ? ਮੇਹਤੇਆਣਾ ਸਾਬ
ਉਹ ਕਿੱਥੇ ਏ ਭਾਜੀ?
ਉਹ ਭਾਜੀ ਪੰਜਾਬ ਚ ਏ, ਜਗਰਾਉਣ ਦੇ ਕੋਲੇ ਆ। ਮੇਹਤੇਆਣਾ ਸਾਹਿਬ ਗੁਰਦੁਆਰਾ, ਹਾਂਜੀ।
ਸ ਤਾਨੂੰ ਪਤਾ? ਹਸ ਪਦੇ ਉੱਧਰ
ਹਾਂਜੀ, ਉੱਥੇ ਮਤਲਬ ਕਿ, ਅਹ ਕੀ ਕਹਿੰਦੇ ਆ? ਅਹ ਆਪਣੇ ਜਿਹੜੇ ਸਿੱਖ, ਸਿੱਖ ਸਿਤੀ ਵਿੱਚ ਜਿੰਨੇ ਵੀ ਸ਼ਹੀਦ ਹੋਏ ਆ ਮਤਲਬ ਕਿ, ਉਹਨਾਂ ਦੇ ਉੱਥੇ ਉਹ ਬਾਹਾਈਆਂ ਪਈਆਂ, ਮਤਲਬ ਜਿਵੇਂ ਆਪਾਂ ਕਹਿੰਦੇ ਆ ਮੂੰਹ ਮੂਰਤੀਆਂ ਬਣਾਈਆਂ ਹੋਈਆਂ, ਉਹ ਵੀ ਉਹਨਾਂ ਨੂੰ ਕੱਟ ਦਿਆਂ ਹੋਇਆ, ਜਿਵੇਂ ਸੰਗੋਲੀਆਂ ਦੇ ਚਾੜੇ ਸੀ। ਔਵੇਂ ਸਾਰਾ ਕੁਛ ਬਹੁਤ ਉਹਨਾਂ ਨੇ ਔਵੇਂ ਬਣਾਇਆ, ਛੋਟੇ ਸਾਹਿਬਜ਼ਾਦਿਆਂ ਦਾ। ਜਿਵੇਂ ਬੰਦਾ ਸਿੰਘ ਬਹਾਦਰ ਦਾ ਸੀਗਾ ਸਾਰਾ ਕੁਛ, ਉਵੇਂ ਸਾਰਾ ਕੁਛ ਉਹਨਾਂ ਨੇ ਉੱਥੇ ਬਣਾਇਆ ਵਾ। ਬਹੋਤ ਸੋਹਣਾ ਗੁਰਦੁਆਰਾ ਬਣਿਆ ਹੋਇਆ, ਤੁਸੀਂ ਉਥੇ ਦੇਖਿਓ, ਯੂ ਉਹ ਤੇ ਆਪਣਾ ਯੂ ਟਿਊਬ ਤੇ ਦੇਖਿਓ। ਜਾਂ ਫਿਰ ਨੈਟ ਤੇ ਦੇਖਿਓ।
ਹਾਂਜੀ, ਉਹ ਭਾਜੀ ਉਹ ਵੀ ਹਿੰਦ ਬੰਦਾ ਸਿੰਘ ਬਹਾਦਰ ਸੀ, ਮਤਲਬ ਜਦੋਂ ਸਾਰੇ ਸਿੱਖ ਮਤਲਬ ਗੁਰੂ ਗੋਬਿੰਦ ਸਿੰਘ ਜੀ ਦਾ ਹੋ ਗਿਆ ਸੀ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਉਹਨਾਂ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਰੀ ਸ਼ਕਤੀਆਂ ਉਹਨਾਂ ਨੂੰ ਦੇਤੀ ਸੀ ਨਾ।
ਹਾਂਜੀ-ਹਾਂਜੀ-ਹਾਂਜੀ। ਮਾਧੋ ਦਾਸ ਸੀ ਉਹਦਾ ਨਾਮ, ਬੰਦਾ ਸਿੰਘ ਦਾ, ਫੇਰ ਉਦੋਂ ਬਾਅਦ ਬੰਦਾ ਅ, ਜਦੋਂ ਉਹਨੇ ਪੁੱਛਿਆ ਮੈਂ ਤੁਹਾਡਾ ਕੀ ਬਣਾ, ਕਹਿੰ ਤੂੰ ਗੁਰੂ ਦਾ ਬੰਦਾ। ਉਦੋਂ ਬੰਦਾ ਸਿੰਘ ਬਹਾਦਰ ਉਹ ਬਣਿਆ।
ਭਾਜੀ ਉਹ ਹਿੰਦੂ ਸੀ, ਬੰਦਾ ਸਿੰਘ ਬਹਾਦਰ, ਉੱਥੇ ਮਹਾਰਾਸ਼ਟਰ ਦਾ ਸੀ ਉਹ।
ਹਾਂ-ਹਾਂ ਉਹ ਤਾਂਤਰਿਕ ਸੀਗਾ।
ਹਾਂਜੀ-ਹਾਂਜੀ ਭਾਜੀ, ਮਤਲਬ ਉਹਨੇ ਜਿਵੇਂ ਪਹਿਲਾ ਕਿਲ੍ਹਾ ਫਤਤਾਹ ਕੀਤਾ ਸੀ ਨਾ ਜੋ ਉਹ ਸਾਡੇ, ਲੋਗੜ੍ਹ ਸਾਹਿਮ, ਸਾਡੇ ਇਥੇ ਹੈਗਾ ਨਾਲ ਈ, ਪਹਿਲਾਂ ਕਿਲ੍ਹਾ ਆਪੇ ਕੀਤਾ ਸੀ ਉਹਨੇ, ਸਿੱਖ ਇਤਿਹਾਸ ਦਾ, ਮਤਲਬ ਗੁਰੂ ਗੋਬਿੰਦ ਸਿੰਘ ਜੀ ਜਾ ਰਏ ਸੀ ਨਾ, ਮਤਲਬ ਉਹਨਾਂ ਨੇ ਆਪਣੀ ਸਾਰੀ ਸ਼ਕਤੀਆਂ ਉਹਨੂੰ ਦੇ ਸੀ ਓਕੇਨ ਮਾਨ ਸਿੰਘ ਪਰਮਾਤਮਾ ਦਾ ਹੁਕਮ ਏ, ਮੈਂ ਨਈ ਚਲਾ ਸਕਦਾ, ਬਈ ਤੂੰ ਤੂੰ, ਤੇਰੇ ਤੇ ਮੇਰੀ ਇੰਨੀ ਕਿਰਪਾ ਹੈਗੀ ਏ, ਤੂੰ ਸਾਰਾ ਮੁਗਲ ਰਾਜ ਖ਼ਤਮ ਕਰ ਦੇਗਾ। ਫੇਰ ਉਹਨੇ-ਉਹਨੇ ਹੋਲੀ-ਹੋਲੀ ਸਾਰੇ ਹੀ ਰਾਜ ਖ਼ਤਮ ਕਰਤਾ ਮੁਸਲਮਾਨਾਂ ਦਾ ਤੇ ਹੁਣੇ ਉਹਨੇ ਪਹਿਲੀ ਲੜਾਈ ਲੋਹਗੜ੍ਹ ਸਾਹਿਬ ਲੜੀ ਸੀ ਸਾਡੇ ਠੀਕ ਉਹਨੇ ਪੂਰੇ ਮੁਸਲਮਾਨ ਸਾਫ਼ ਕਰ ਇੰਨਾ ਮੁਸਲਮਾਨ ਸੀ ਸਾਡੇ ਉੱਥੇ ਸਾਰਾ ਮਤਲਬ ਖ਼ਤਮ ਕਰਤਾ ਸੀ ਉਸ ਟਾਈਮ ਦੀ ਗੱਲ ਏ ਮੁਸਲਮਾਨ ਏਰੀਆ ਸੀ।
ਅੱਜ ਵੀ ਉੱਥੇ ਬੜੇ ਮੁਸਲਮਾਨ ਹੈਗੇ ਨੇ। ਜਿੱਥੇ ਕਿਲਾ ਹੈਗਾ ਅਜੇ ਵੀ ਉੱਥੇ ਮੁਸਲਮਾਨ ਨੇ ਉੱਥੇ ਜਾਂਦੇ ਨੇ ਨਿਯੰਗ ਸਿੰਘ ਬੁੱਢਾ ਦਲ ਪਤਾ ਹੋਣਾ ਤੁਹਾਨੂੰ।
ਹਾਂਜੀ, ਬੁੱਢਾ ਦੱਬ ਤਾ
ਹਾਂਜੀ, ਉਹ ਪੈਰਾ ਲਾਉਂਦੇ ਨੇ ਉੱਥੇ ਬੁੱਢਾ ਦਲ ਕਿਲਾ ਤੇ ਆਦੇ ਆ ਉੱਥੇ। 'ਗੁਰ ਗੋਬਿੰਦ ਸਿੰਘ ਜੀ'ਪੁੰਡਾ ਸਾਹਿਬ ਆਉਂਦੇ ਸੀ ਉਹੀ ਰੋਡ ਤੋਂ ਆਂਦੇ ਸੀ ਨਾ ਰੋਡ
ਗੜਗੱਜ ਸਿੰਘ ਬੁੱਢਾ ਦਲ ਤੋਂ ਹੈ ਨਾ ਉਹਨਾਂ ਦਾ ਮੁਖੀ ਗੜਗੱਜ ਸਿੰਘ ਹੀ ਹੈ ਨਾ ਸ਼ਾਇਦ ਹੁਣ ਹਾਂ, ਬਾਬਾ ਗੜਗੱਜ ਸਿੰਘ ਹਾਂ ਬਾਬਾ ਗੜਗੱਜ ਸਿੰਘ।
ਦੋ ਹੋਰ ਨੇ ਛੋਟੇ ਨੇ ਉਹ ਤਿੰਨ ਬੰਦੇ ਨੇ ਉਹ ਬੇ, ਤਿੰਨ ਬੰਦਿਆਂ ਦੇ ਅੰਡਰ ਚੱਲ ਉਹਨਾਂ ਵਿੱਚੋਂ ਹੋਰ ਵੀ ਤੇ ਪੰਥ ਛਿਆਨਵੇ ਕਰੋੜੀ ਵੀ ਉਹਨਾਂ ਚੋਂ ਨਿਕਲਿਆ‌।
ਹਾਂ, ਛਿਆਾਨਵੇਂ ਕਰੋੜੀ ਵੀ ਉਨਾਂ ਚੋ ਹੀ ਨਿਕਲਿਆ ਹੋਇਆ। ਹਾਂ, ਆਹੋ ਅੱਜ ਕੱਲ ਹੁੰਨੂ ਹਾਂਜੀ, ਹਾਂਜੀ।
ਐਹੀ ਬਣਾਇਆ ਸੀ। ਫਿਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਬਣਾਇਆ ਸੀ ਅਲੱਗ ਬਾਬਾ ਦੀਪ ਸਿੰਘ ਦੇ ਕੀ ਚੱਲਦਾ ਉਹ ਕੀ ਨਾਮ ਉਹਦਾ ਮੈਨੂੰ ਨਾਮ ਨੀ ਯਾਦਾ ਆ ਰਹਾ, ਉਹਨਾਂ ਦੀ ਵੀ ਗੱਦੀ ਤੇ ਕੋਈ ਬੈਠਾ ਦਾ ਬਾਬਾ ਦੀਪ ਸਿੰਘ ਜੀ ਦੀ।
ਅੱਛਾ ਜੀ।
ਹਾਂਜੀ, ਉਹਨਾਂ ਦਾ ਵੀ ਆਪਣਾ ਪੰਥ ਹੈਗਾ ਸੀ। ਪੋਂਟਾ ਸਾਹਿਬ ਜਦੋਂ ਹਾਂਜੀ, ਹਾਂਜੀ ਪੋਟਾ ਸਾਹਿਬ ਇਸ ਕਰਕੇ ਆਏ ਸੀ 'ਗੁਰੂ ਗੋਬਿੰਦ ਸਿੰਘ ਜੀ'। ਇੱਥੇ ਪਹਾੜੀ ਰਾਜੇ ਸੀ ਨਾ।
ਹਾਂਜੀ।
ਉਹ ਸਿੱਖਾਂ ਦੇ ਬੜਾ ਅਤਿਆਚਾਰ ਕਰਦੇ
ਹਾਂਜੀ, ਹਾਂਜੀ, ਉਹਨਾਂ ਨੇ ਬੁਲਾਇਆ ਫਿਰ ਉੱਥੇ ਰੁਕੇ ਪੰਜ ਸਾਲ ਰੁਕੇ ਸੀ ਇੱਥੇ ਹੈਨਾ ਪੌਂਟਾ ਸਾਬ। ਗੁਰੂ ਗੋਬਿੰਦ ਸਿੰਘ ਜੀ ਹਾਂਜੀ, ਹਾਂਜੀ।
ਪਰ ਉਹਨਾਂ ਨੇ ਪੂਰੇ ਉਹਨਾਂ ਨੂੰ ਰਾਜਿਆਂ ਨੂੰ ਮਾਰਤਾ ਸੀ ਉਹਨਾਂ ਨੇ। ਉੱਥੇ ਸਾਰੀ ਫਤਿਹ ਕੀਤੀ ਸੀ ਜੇ ਤੇ ਅੱਜ ਵੀ ਉੱਥੇ ਦੇਖੋ ਦੇਖ ਕੇ ਬੜੇ ਪੋਂਟਾ ਸਾਹਿਬ।
ਜੀ ਹਾਂਜੀ।
ਇੱਕ, ਇੱਕ ਉੱਥੇ ਗੁਰਦੁਆਰਾ ਇੱਕ ਉਥੇ ਦਵਾਰਾ ਹੈਗਾ ਸੈਚੜੇ ਦੇ ਗਏ ਹੋਨੇ, ਪੋੰਟਾ ਸਾਹਿਬ ਤੋਂ ਵੀਹ, ਪੱਚੀ ਕਿਲੋਮੀਟਰ ਅੱਗੇ ਆ। ਉੱਥੇ ਮਤਲਬ ਨਾ ਮਤਲਬ ਉਹ ਸੀ ਮਤਲਬ ਰਾਕਸ ਸੀਗਾ ਇੱਕ ਉਹਨੇ ਨਾ ਸ਼ੇਰ ਦਾ ਰੂਪ ਧਾਰਨ ਕੀਤਾ ਦਾ ਸੀ। ਉਹ ਸ਼ੇਰ ਦਾ ਰੂਪ ਕਰਕੇ ਨਾ ਮਤਲਬ ਪਿੰਡ ਜਾਂਦਾ ਸੀ ਰਾਤੀ ਮਾਰ ਕੇ ਜਾਂਦਾ ਸੀ। ਬੰਦੇ ਲੈ ਜਾਂਦਾ ਸੀ ਨਾਲ ਖਾ ਜਾਂਦਾ ਸੀ ਤੇ ਉਹ ਲੋਕੀ ਆਣ ਹੋ ਗਏ ਤੇ ਪੋਂਟਾ ਸਾਹਿਬ ਆਏ ਦੇ ਸੀ 'ਗੁਰੂ ਗੋਬਿੰਦ ਸਿੰਘ ਜੀ' ਜੋਂ ਉਹਨਾਂ ਨੇ ਉਹਨਾਂ 'ਗੁਰੂ ਗੋਬਿੰਦ ਸਿੰਘ ਜੀ' ਨੂੰ ਬੁਲਾਇਆ। ਫਿਰ ਗਏ 'ਗੁਰੂ ਗੋਬਿੰਦ ਸਿੰਘ ਜੀ'।
ਅੱਛਾ ਜੀ।
ਅਸੀਂ ਉਹਨੂੰ ਮਤਲਬ ਚੋਰ ਧਾਰਨ ਕੀਤਾ ਦਾ ਸੀ ਸ਼ੇਰ ਨੇ ਤੇ ਉਹਨਾਂ ਨੂੰ ਵੀ ਪਤਾ ਸੀ ਮਹਾਤਮਾ ਦੇ ਬੰਦੇ ਨੇ ੳਹ ਤੇ ਸ਼ੇਰ ਨਾ ਜਦੋਂ ਉਹ ਗਏ ਸ਼ੇਰ ਉਹਨਾਂ ਦੇ ਪੈਰਾਂ ਤੇ ਕੋਲ ਬਹਿ ਗਿਆ ਆ ਕੇ।
ਅੱਛਾ।
ਉਹਨਾਂ ਨੇ ਕਿਹਾ, ਉਹਨਾਂ ਨੇ ਸ਼ੇਰ ਨੂੰ ਨੂੰ। ਕਿਹਾ ਬ ਮੈਂ ਤੇ ਪਾਇਲ ਮੈਨੂੰ ਮੋਕਸ਼ ਚਾਹੀ ਦੀ ਹੈ।
ਹਾਂ।
ਮੈਨੂੰ ਇਹ ਜਨਮ ਤੋਂ ਬਾਹਰ ਕਢ ਦੋ ਤੇ
ਅੱਛਾ ਜੀ।
ਉਹਦਾ ਸਹੀ ਹਲਾਤ ਅੱਗੇ ਹੈਗਾ ਉਹ ਉੱਥੇ ਉਹ ਬਣਿਆ ਦੈ। ਮਤਲਬ ਮੂਰਤੀ ਬੰਨੀ ਦੀ ਏ 'ਗੁਰੂ ਗੋਬਿੰਦ ਸਿੰਘ ਜੀ' ਨੇ ਸ਼ੇਰ ਸੁਲਾਇਆ ਦਾ ਸੀ। ਸੇ ਆਲਾ ਅੱਗੇ ਬੜਾ ਵਦੀਆ ਇਤਹਾਸ ਹਾਂਜੀ, ਅੱਗੇ ਇੱਕ ਹੋਰ ਗੁਰਦੁਆਰਾ ਵੀ ਹੈਗਾ ਭਾਈ ਜੀ ਉੱਥੇ ਘੋੜਾ ਬੰਨਿਆਂ ਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ।
ਅੱਛਾ ਜੀ, ਹਾਂ ਉਹ ਟੀਲਾ ਸੈਬ ਕੁਛ ਇੱਦਾਂ ਦਾ ਨਾ ਸੀ। ਜਿੱਥੇ ਉਹ ਬੰਨਿਆ ਸੀਗਾ ਘੋੜਾ।
ਹਾਂਜੀ, ਹਾਂਜੀ, ਹਾਂਜੀ, ਉੱਥੇ ਆ। ਬਾਕੀ ਬੌਤ ਵਦੀਆ ਇਤਿਹਾਸ ਹੈਗਾ ਸਾਡੇ ਸਿੱਖ, ਸਿੱਖ ਹਿਸਟਰੀ ਦਾ ਤਾਨੂੰ ਤੁਆਨੂੰ ਤਾਂ ਪਤਾ ਈ
ਕਿ ਮਤਲਬ ਕਿ ਅਪਣੇ ਤੇ ਹੰਢਾਇਆ ਸਿੱਖਾਂ ਨੇ ਮਤਲਬ ਕਿ ਜਿੰਨਾ ਵੀ ਉਹ ਸਾਰਾ ਇਤਿਹਾਸ ਸੀਗਾ ਮਤਲਬ ਪਰ ਇਤਿਹਾਸ ਛੇੜਿਆ ਵੀ ਬੌਤ ਗਿਆ ਵਾ।
ਹਾਂਜੀ, ਪਾਜੀ ਜੰਗਲਾਂ ਚ ਰੈ ਰੈ ਕੇ ਪਾਜੀ ਸਿੱਖ ਰਾਜ ਹੀ ਉਹਨਾਂ ਨੇ ਅਪਣਾ ਰਾਜ ਬਣਾ ਲਿਆ ਜੰਗਲਾ ਚ ਰੈ ਰੈ ਕੇ।
ਹਾਂਜੀ, ਚਲੋ ਠੀਕ ਆ ਪਾਜੀ। ਹਾਂਜੀ-ਹਾਂਜੀ ਪਾਜੀ ਸਾਸੀ ਕਾਲ।